ਹੈਲੋ
ਹੈਲੋ।
ਹਾਂਜੀ ਸਸ ਸ਼੍ਰੀ ਕਾਲ।
ਹੈਲੋ।
ਹੈਲੋ-ਹੈਲੋ, ਹਾਂਜੀ ਸਸ ਸ਼੍ਰੀ ਕਾਲ।
ਹੈਲੋ ਸੱਸਰੀਕਾਲ ਜੀ।
ਹੈਲੋ, ਹੋਰ ਦੱਸੋ ਕਿੱਦਾਂ?
ਠੀਕ ਆ ਜੀ।
ਹੋਰ ਘਰੇ ਸਾਰਾ ਪਰਿਵਾਰ ਕਿੱਦਾਂ ਏ?
ਠੀਕ ਆ ਜੀ ਓਵੀ ਸਾਰੇ ਠੀਕ
ਓਕੇ, ਹੋਰ ਦੱਸੋ ਕੁਛ ਖਾ ਪੀ ਲਿਆ?
ਹਾਂਜੀ ਖਾ ਲਿਆ ਸੀਗਾ।
ਅੱਛਾ। ਖਾਣ ਨੂੰ ਕੇੜਾ ਦਿਲ ਕਰਦਾ ਗਰਮੀ ਵਾਲੀ ਐ ਨਾ।
ਹਾਂਜੀ ਗਰਮੀ ਬੋਤ ਜਾਦੇ ਪੈਂਦੀ।
ਹਾਂਜੀ ਬੋਤ ਜਾਦਾ ਗਰਮੀ ਹੋਰ ਫਿਰ ਤੁਸੀਂ ਕਿਤੇ ਗਏ-ਗੁਏ ਨੀ ਬਾਰ-ਬੁਰ?
ਨਈ ਜੀ ਕਿਤੇ ਨੀ ਗਏ ਸੀਗੇ ਗਰਮੀ ਤਾਂ ਪਈ ਜਾਂਦੀ ਆ।
ਹਾਂਜੀਜੀ ਨੀ ਨਾ ਕਰਦਾ ਗਰਮੀ ਚ ਕੁੱਛ ਵੀ ਹਨਾ ਕੀ
ਹਾਂਜੀ, ਹਾਂਜੀ ਇੱਕ ਧੁੱਪ ਵਾਲੀ ਪੈਂਦੀ ਐ ਨਾ।
ਹਾਂਜੀ ਹੋਰ ਫੇਰ ਦੱਸੋ ਕੀ ਕਰੀ ਜਾਂਦੇ ਸੀ?
ਠੀ ਕੁਛ ਨੀ ਪਏ ਸੀਗੇ ਗਰਮੀ
ਅੱਛਾ। ਹਾਂਜੀ ਗ ਹੋਰ ਕੋਈ ਕੰਮ-ਕਾਰ ਨੀ ਫਿਰ ਤੁਸੀਂ ਕਰਦੇ ਹੁੰਦੇ?
ਕਰਦੇ ਹੁੰਨੇ ਆ ਕੰਮ-ਕਾਰ।
ਅੱਛਾ ਫੇਰ ਘਰੇ ਘਰ ਦੇ ਮਤਲਬ ਬਾਰ-ਬੁਰ ਨੀ ਮਤਲਬ ਜਿੱਦਾਂ ਕਰਦੇ?
ਨਈ ਜੀ ਬਾਰ ਤਾਂ ਨੀ ਜਾਂਦੇ ਘਰੇ
ਅੱਚਾ-ਅੱਚਾ, ਓਕੇ। ਹੋਰ ਦੱਸੋ ਫੇਰ?
ਵਧੀਆ।
ਹੋਰ ਫਿਰ ਅੱਜ-ਕੱਲ ਕੀ ਚੱਲਦਾ ਗਰਮੀ ਚ ਗਰਮੀ ਚ ਕੀ ਹੁੰਦਾ?
ਗਰਮੀ ਚ ਕੁਸ ਬੀ ਨੀ ਚੱਲਦਾ ਪੱਕੇ ਲਾ ਕੇ ਹੁਣ ਪਏ ਰੈਂਦੇ ਆ ਹੁਣ ਕੀ ਕਰਨਾ।
ਜੀ ਹਾਂਜੀ ਹੋਰ ਦੱਸੋ ਫਿਰ, ਤਾਨੂੰ ਤੋਹਾਰ ਕੇੜੇ ਪਸੰਦ ਆ ਫੇਰ?
ਸਾਨੂੰ ਲੋਹੜੀ ਦੇ ਤੇਹਾਰ ਪਸੰਦ ਆ ਜੀ।
ਅੱਚਾ ਲੋਹੜੀ ਦਾ ਮਤਲਬ ਠੰਡ ਵਿੱਚ ਮਤਲਬ ਥੋਨੂੰ ਠੰਡ ਪਸੰਦ ਆ।
ਹਾਂ
ਠੰਡ ਵਿੱਚ ਹਾਂਜੀ ਠੰਡ ਵਿੱਚ ਤਾਂ ਫਿਰ ਵਾਧੂ ਤਿਉਹਾਰ ਆਉਂਦੇ ਆ ਆਪਣੇ ਜੇੜੇ ਪੰਜਾਬ ਵਿੱਚ। ਸਾਰੇ ਪ੍ਰਸਿੱਧ ਤਿਉਹਾਰ ਆ ਜਿਮੇਂ ਲੋਹੜੀ, ਹੋਲੀ ਤੇ ਮੇ ਹੋ ਗਿਆ ਦਸਹਿਰਾ। ਦੀਵਾਲੀ ਏ ਸ ਤਿਉਹਾਰ ਮਤਲਬ ਜਿੱਦਾਂ ਆ ਜਾਂਦੇ ਪਰ ਥੋਨੂੰ ਲੋਹੜੀ ਪਸੰਦ ਆ।
ਹਾਂਜੀ ਸਾਨੂੰ ਲੋੜੀ ਪਸੰਦ ਆ ਓ ਠੰਡ ਚ ਹੁੰਦੀ ਐ ਨਾ।
ਹਾਂਜੀ ਜੀ ਲੋੜੀ ਤਾਂ ਫਿਰ ਮਤਲਬ ਜਾਨਵੀ ਚ ਹੁੰਦੀ ਆ ਨਾ ਤੇਰਾਂ-ਚੌਦਾਂ ਦੀ। ਤੇਰਾਂ-ਚੌਦਾਂ ਦੀ ਹੁੰਦੀ ਆ ਮਾਘੀ ਤੋਂ ਪੈਲਾਂ ਆ ਜਾਂਦੀ ਆ।
ਹਾਂਜੀ।
ਏ ਮਤਲਬ ਲੋੜੀ ਆਪਾਂ ਨੂੰ ਕੀ ਕ ਕੀ ਕੈਂਦੇ ਹੁੰਦੇ ਆ ਤਾਂ ਮਨਾਉਂਦੇ ਹੁੰਦੇ ਆ ਨਾ ਜੇੜਾ ਇੱਕ ਦੁੱਲਾ ਭੱ ਟੀ ਵਾਲਾ ਹੁੰਦਾ, ਓਦੇ ਮਤਲਬ ਦੋ ਕੇਂਦੇ ਹੁੰਦੇ ਧੀਆਂ ਹੁੰਦੀਆਂ ਏ। ਏਦਾਂ ਮਤਲਬ ਓਨੇ ਦਾਨ ਕੀਤਾ ਸੀਗਾ ਖਣੀ ਲੋਕਾਂ ਨੂੰ ਕੁਛ ਏਦਾਂ ਕੇਂਦੇ ਮਨਾਈ ਦੀ ਹੁੰਦੀ ਲੋੜੀ। ਜਦੋਂ ਮਤਲਬ ਉਦਾ ਬਿਆ ਕੀਤਾ ਸੀਗਾ ਹਾਂਜੀ ਜਿੱਦਾਂ ਓਨਾਂ ਨੇ ਬਿਆ ਕੀਤਾ ਸੀ, ਉਦੋਂ ਮਤਲਬ ਓਦੀ ਝੋਲੀ 'ਚ ਕੈਂਦੇ ਗੁੜ ਪਾਇਆ ਸੀ। ਫੇਰ ਰੇਓੜੀਆਂ ਪਾਈਆਂ ਸੀਗੀਆਂ ਏਦਾਂ ਫੇਰ ਮੂੰਗਫਲੀ ਪਾਈ ਸੀ। ਏਦਾਂ ਕੈ ਦਿੰਦੇ ਫਿਰ ਤਾਨੂੰ ਏ ਲੋੜੀ ਦਾ ਤਿਹਾਰ ਪਿਆ ਗਾ, ਹਾਂਜੀ।
ਹਾਂਜੀ ਜਵਾਕ ਮੁੰਡਾ ਹੁੰਦਾ ਫਿਰ ਉਦੋਂ ਮਨਾਉਂਦੇ ਆ। ਕੋਈ ਲੱਡੂ ਵਾਂਡਦਾ ਉਦੋਂ ਲੋੜੀ ਤੇ
ਹਾਂਜੀ ਜਿੱਦਾਂ ਹਾਂਜੀ ਮੋ ਮੁੰਡਾ ਵੀ ਹੁੰਦਾ ਉਦੋਂ ਵੀ ਹਾਂਜੀ ਲੱਡੂ ਵਗੈਰਾ ਜਿੱਦਾਂ ਘਰ 'ਚ ਬੰਡ ਕੇ ਜਾਂਦੇ ਆ।
ਹਾਂਜੀ ਨਾਲੇ ੜੀਆਂ ਨਾਲੇ ਮੂੰਫਲੀ
ਹਾਂਜੀ ਜਿੱਦਾਂ ਮੁੰਡੇ ਦੀ ਲੋੜੀ ਵੀ ਮਨੋਂਦੇ ਆ ਹਾਂਜੀ।
ਹਾਂਜੀ ਮੁੰਡੇ ਆਲੇ ਵੀ ਰ ਫੇਰ ਘਰੇ ਧੂਣੀ ਲਾ ਲੈਂਦੇ ਆ
ਹਾਂਜੀ ਫੇਰ ਤੁਸੀਂ ਮਤਲਬ ਸਾਰੇ ਪਰਵਾਰ ਵਿੱਚ ਮਤਲਬ ਅਸੀਂ ਵੀ ਹਾਂਜੀ ਅਸੀਂ ਵੀ ਏਦਾਂ ਈ ਮਤਲਬ ਕ ਜਿੱਦਾਂ ਅਸੀਂ ਬਾਰ ਜਾਨੇ ਹੁੰਨੇ ਆਂ ਜਿੱਦਾਂ ਹਨਾ ਪੈਲਾਂ ਸ਼ੋਟੇ ਹੁੰਦੇ ਜਾਂਦੇ ਸੀਗੇ ਦਾ ਸਾਰੇ ਮਤਲਬ ਜਵਾਕ-ਜਵਾਕ ਕੱਠੇ ਹੋ ਕੇ ਅਸੀਂ ਜਾਂਦੇ ਹੁੰਦੇ ਸੀ ਘਰਾਂ 'ਚ ਸਾਨੂੰ ਮਤਲਬ ਕਈ ਘਰਾਂ ਦੇ ਲੋਕ ਸਾਨੂੰ ਕਈ ਪਾਥਾਂ ਦਿੰਦੇ ਸੀ ਤੇ ਕਈ ਕੁੜੀਆਂ ਨੂੰ ਮਤਲਬ ਪੈਸੇ ਵੀ ਦਿੰਦੇ ਹੁੰਦੇ ਸੀਗੇ, ਕਈ ਮੂੰਗਫਲੀ ਝੋਲੀਆਂ 'ਚ ਪਾ ਦਿੰਦੇ ਸੀ। ਤੇ ਫੇਰ ਮਤਲਬ ਆ ਕੇ ਇੱਥੇ ਸਾਰੇ ਅਸੀਂ ਜਿੱਦਾਂ ਸਾਰਾ ਪਰਵਾਰ ਕੱਠਾ ਹੋ ਕੇ ਜਿੱਦਾਂ ਆਪਾਂ ਕੈ ਦਿੰਨੇ ਆਂ ਗਲੀ ਵਿੱਚ ਓ ਨਾ ਲਾ ਲੈਨੇ ਸਾਰਾ ਪਰਵਾਰ ਕੱਠਾ ਹੋ ਜਾਂਦਾ ਸੀ। ਫੇਰ ਆਂਢੀ-ਗਵਾਂਢੀ ਆ ਜਾਂਦੇ ਹੁੰਦੇ ਸੀ ਫੇਰ ਅਸੀਂ ਸਾਰੇ ਜਣੇ ਮਤਲਬ ਏਦਾਂ ਉੱਥੇ ਪਾਥੀਆਂ ਨੂੰ ਮਤਲਬ ਕਰਕੇ ਫੇਰ ਓਦੇ ਵਿੱਚ ਅੱਗ ਲਾ ਲੈਂਦੇ ਸੀ ਫੇਰ ਉੱਥੋਂ ਜਦ ਤਾਂ ਹਣਾ ਆਪਾਂ ਜੇੜੀ ਮੂੰਗਫਲੀ ਕੱਠੀ ਕਰਕੇ ਲਿਆਂਦੇ ਸੀ ਵੈਸੇ ਵੀ ਓ ਵੀ ਪਾ ਲੈਂਦੇ ਸੀ ਵਿੱਚ ਇੱਕ ਪਰਾਤ ਦੇ ਤੇ ਜੋ ਮਤਲਬ ਜਿੱਦਾਂ ਪਾਂ ਘਰਾਂ 'ਚ ਵੀ ਲੈ ਕੇ ਔਨੇ ਹੁਨੇ ਜਿੱਦਾਂ ਤੈਲ ਵਗੈਰਾ ਵੀ ਲੈ ਕੇ ਔਂਦੇ ਹੁੰਦੇ ਸੀਗੇ ਓ ਵੀ ਘਰਾਂ 'ਚ ਵੀ ਥੋੜੀਆਂ-ਮੋਟੀਆਂ ਫੇਰ ਪਾਥੀਆਂ ਲੈ ਜਾਂਦੇ ਹੁੰਦੇ ਸੀਗੇ ਜਿਹੜੀਆਂ ਕੱਠੀਆਂ ਹੁੰਦੀਆਂ ਸੀ ਉਹ ਲੱਗ ਹੁੰਦੀਆਂ ਸੀ, ਜਿਹੜੀਆਂ ਜਿੱਦਾਂ ਮਤਲਬ ਧੂਣੀ ਲੌਣੀ ਹੁੰਦੀ ਜਿਨੂੰ ਧੂਣੀ ਕਹਿ ਦਿੰਦੇ ਓ ਲੱਗ ਗ ਹੁੰਦੀਆਂ ਸੀ। ਏ ਤੋਂ ਬਾਅਦ ਫੇਰ ਜਿੱਦਾਂ ਹਾਂਜੀ ਫੇਰ ਉੱਥੇ ਸਾਰੇ ਜਾਣੇ ਬੈਠ ਕੇ ਫੇਰ ਗੀਤ ਗਾਉਂਦੇ ਸੀ ਗੱਲਾਂ ਕਰਦੇ ਹੁੰਦੇ ਸੀ। ਫੇਰ ਐ ਲੌੜੀ ਦੀਆਂ ਇੱਕ ਦੂਜੇ ਨੂੰ ਬਧਾਈਆਂ ਦਿੰਦੇ ਆ ਏਦੇ ਨਾਲ ਲੋਕੀਂ ਬਹੁਤ ਖੁਸ਼ ਹੁੰਦੇ ਆ ਇੱਕ-ਜੁੱਟ ਮਤਲਬ ਜਿੱਦਾਂ ਮਿਲ ਕੇ ਰਹਿੰਦੇ ਆ। ਤੇ ਫੇਰ ਜੋ ਆਪਾਂ ਤੈਲ ਵਗੈਰਾ ਲੈ ਕੇ ਆਉਨੇ ਆਂ ਫੇਰ ਓ ਮਤਲਬ ਜਿੱਦਾਂ ਜੇੜੀ ਆਪਾਂ ਲੌੜੀ ਦੀ ਧੂਣੀ ਮਚਾਈ ਹੁੰਦੀ ਓਦੇ ਤੇ ਪਾਏ ਜਾਂਦੇ ਨਾਲੇ ਤਲਬ ਆਲੇ-ਦਵਾਲੇ ਗੇੜੇ ਕੱਢੀ ਜਾਨੇ ਆਂ, ਇਸ ਦਿਨ ਮਤਲਬ ਕਈ ਕੁੜੀਆਂ ਸ਼ੋਟੀਆਂ ਮਤਲਬ ਬੋਤ ਪੰਜਾਬੀ ਸ ਮਤਲਬ ਏਦਾਂ ਸਲਵਾਰ-ਸੂਟ ਪਾ ਕੇ ਟਿੱਕੇ ਲਾ ਕੇ, ਬਿੰਦੀਆਂ ਲਾ ਕੇ ਮਤਲਬ ਸਜ ਕੇ ਔਂਦੀਆਂ ਬੋਤ ਜ਼ਿਆਦਾ ਲੋਕੀਂ ਜਿੱਦਾਂ ਪੂਰਾ ਏਦੇ ਵਿੱਚ ਏ ਮਤਲਬ ਗਿੱਧਾ ਪੋਂਦੀਆਂ ਨੇ ਕੁੜੀਆਂ ਏਦੇ ਵਿੱਚ ਬੋਤ ਕਈ ਮੁੰਡੇ ਮਤ ਮਤਲਬ ਮੁੰਡੇ ਏਦੇ ਵਿੱਚ ਕੱਠੇ ਹੋ ਕੇ ਭੰਗੜਾ ਪੌਂਦੇ ਆ ਏ ਸਦਾਰ ਮਤਲਬ ਜਿਹੜੇ ਪੈ ਮਤਲਬ ਜਿੱਦਾਂ ਕੈ ਦਿੰਦੇ ਆ ਟਰਬਣ ਵਗੈਰਾ ਪੱਗ ਵਗੈਰਾ ਬੰਨਦੇ ਆ ਸਾਰੇ ਮਤਲਬ ਪੂਰੇ ਏ 'ਚ ਪੰਜਾਬੀ ਸੱਭਿਆਚਾਰ ਤਿਉਹਾਰ ਹੁੰਦਾ ਆ ਆਪਣਾ, ਏ ਲੋਹੜੀ ਦਾ ਤਿਉਹਾਰ ਵੀ ਮਨਾਇਆ
ਹਾਂਜੀ, ਹਾਂਜੀ।
ਹਾਂਜੀ?
ਹਾਂਜੀ, ਬੋ ਪਸੰਦ ਆ, ਹਾਂਜੀ-ਹਾਂਜੀ! ਏਦੇ ਵਿੱਚ ਫੇਰ, ਆਪਾਂ ਮਤਲਬ ਰਿਓੜੀਆਂ ਵੀ ਖਾਂਦੇ ਆ। ਜਿੱਦਾਂ ਲੋਹੜੀ ਦੇ ਫੇਰ ਸੰਧਾਰੇ ਵੀ ਦੇ ਕੇ ਜਾਂਦੇ ਆ। ਜਿੱਦਾਂ ਕੁੜੀਆਂ ਨੂੰ ਹਾਂਜੀ ਹਾਂਜੀ, ਕੁੜੀਆਂ ਨੂੰ ਸੰਧਾਰੇ, ਰਿਓੜੀਆਂ
ਰੇਉੜੀਆ, ਮੂਫਲੀ ਫੇਰ ਕੁੜੀਆਂ ਨੂੰ ਸੰਧਾਰੇ ਵੀ ਤੋਰਦੇ ਆ, ਪਤਾ?
ਏ ਮਤਲਬ ਕੱਲੇ ਪੰਜਾਬ ਵਿੱਚ ਈ ਮਤਲਬ ਏ ਜਿੱਦਾਂ ਇਧਰ ਆ ਜਾਂਦੇ ਐ। ਪੰਜਾਬ ਐ, ਜਿੱਦਾਂ ਜੰਮੂ ਆ ਗਿਆ, ਹਿਮਾਚਲ ਏ, ਸਾਰੇ ਮਤਲਬ ਇੱਧਰਲੇ ਸਾਈਡ ਮਨਾਇਆ ਜਾਂਦਾ ਏ, ਇਹ ਲੋਹੜੀ ਦਾ ਤਿਉਹਾਰ
ਹਾਂਜੀ। ਰੋਣਕ ਬਹੁਤ ਹੁੰਦੀ ਏ ਜੀ।
ਹਾਂਜੀ, ਬੋ ਰੌਣਕ ਹੁੰਦੀ ਏ!
ਠੰਡ ਹੁੰਦੀ ਨਾ ਉਦੋਂ ਫੇਰ।
ਹਾਂਜੀ, ਦੂਸਰੇ ਦਿਨ ਏਦੇ ਮਾਘੀ ਆ ਜਾਂਦੀ ਐ!
ਹਾਂਜੀ ਤੇ ਮਾਘ ਆ ਜਾਂਦੀ ਸਾਰੇ ਜਾਂਦੇ ਆ।
ਹਾਂਜੀ। ਹਾਂਜੀ, ਲੋਕੀ ਤੀਰਥਾਂ ਤੇ ਵੀ ਹਾਂਜੀ ਜਾਂਦੇ ਆ, ਮੱਥਾ ਟੇਕਣ ਜਾਂਦੇ ਆ।
ਹਮ।
ਫੇਰ ਤੁਸੀਂ ਕਿੱਥੇ ਗਏ ਸੀ, ਮਤਲਬ ਲੋਹੜੀ ਮਨਾਉਣ?
ਅਸੀਂ ਤਾਂ ਨਾਨਕਸਰ ਗੇ!
ਅੱਛਾ, ਨਾਨਕਸਰ ਪਹਿਲਾ ਤੁਸੀਂ ਮੱਥਾ ਟੇਕ ਕੇ ਆਏ ਸੀ, ਉੱਥੇ ਵੀ ਲੋਹੜੀ ਦਾ ਮਤਲਬ ਬਹੁਤ ਵਧੀਆ ਮਤਲਬ ਉਹ ਕੀਤਾ ਹੁੰਦਾ ਗਾ।
ਹਾਂਜੀ, ਤਿਉਹਾਰ ਬਹੁਤ ਵਧੀਆ ਮੰਨਾਉਂਦੇ ਉੱਥੇ ਵੀ ਲੋਹੜੀ
ਹਾਂਜੀ। ਸਾਰਾ ਡੈਕੋਰੇਟ ਵੀ ਵਧੀਆ ਕੀਤਾ ਹੁੰਦਾ ਗਾ, ਹਾਂਜੀ।
ਹਮ। ਨਾਲੇ ਮਹਿਤੇਆਣਾ ਕੋਲੇ ਆ, ਉੱਥੇ ਜਾ ਆਉਂਦੇ, ਆ ਗੁਰੂ ਸਰ ਵੀ ਆ ਜਾਂਦੇ।
ਹਾਂਜੀ, ਬਾਕੀ ਦੁਕਾਨਾਂ ਵਗੈਰਾ ਵੀ ਉਦਣ ਲੱਗੀਆਂ ਹੁੰਦੀਆਂ, ਓਕੇ।
ਹਾਂਜੀ।
ਹਾਂਜੀ, ਬਾਕੀ ਹਨਾ, ਉਥੇ ਦੁਕਾਨਾਂ ਵਗੈਰਾ ਬੋ ਲੱਗੀਆਂ ਹੁੰਦੀਆ ਆ, ਲੋਕੀ ਉੱਥੋਂ ਵੀ ਮੂੰਗ ਲੇ ਬ ਮਤਲਬ ਰਓੜੀਆਂ ਲੈ ਕੇ ਜਾਂਦੇ ਆ ਫੇਰ ਜਵਾਕ ਜਿਹੜੇ ਹੁੰਦੇ ਖੇਡਾਂ ਲੈ ਕੇ ਜਾਂਦੇ ਆ, ਜਿੱਦਾਂ ਬਜ਼ੁਰਗ ਵਗੈਰਾ, ਹਾਂਜੀ। ਬਜ਼ੁਰਗ ਵਗੈਰਾ ਵੀ ਬੋ ਖੁਸ਼ ਹੁੰਦੇ ਏਸ ਦਿਨ। ਸਾਰੇ ਮਤਲਬ ਮੈਲ-ਜੁਲ ਕੇ, ਮਤਲਬ ਜਿੱਦਾਂ ਅੱਗ ਲਾ ਕੇ, ਫੇਰ ਬੋਲੀਆਂ ਪਾਉਂਦੇ ਕੱਠੇ! ਕਈ ਤਾਂ ਵੈਸੇ ਵੀ, ਜਿੱਦਾਂ ਡੀਜੇ ਵਗੈਰਾ ਲਾ ਕੇ ਵੀ ਨਾਚਦੇ ਆ! ਬਹੁਤ ਮਤਬ ਪ੍ਰਸਿੱਧ ਤੁ ਰ ਮੰਨਿਆ ਜਾਂਦਾ ਵਾ। ਜੇ ਬਹੁਤ ਜ਼ਿਆਦਾ ਪੰਜਾਬ ਵਿੱਚ ਲਾਭਦਾਇੱਕ ਤਿਉਹਾਰ ਐ। ਮਹੱਤਵਪੂਰਨ ਹੁੰਦਾ ਵਾ। ਹਾਂਜੀ, ਇਹ ਕੱਲਾ ਪੰਜਾਬ ਵਿੱਚ ਈ ਜ਼ਿਆਦਾ ਮਨਾਇਆ ਜਾਂਦਾ। ਵੈਸੇ ਵੀ ਨਹੀਂ ਜੇ ਮਤਲਬ, ਆਪਾਂ ਫੌਰਨ 'ਚ ਵੀ ਜਾਂਨੇ ਆ ਉੱਧਰ ਵੀ ਇਕੱਲੇ ਜਿਹੜੇ ਪੰਜਾਬੀ ਹੁੰਦੇ, ਉਹ ਗੁਰਦੁਆਰਿਆਂ ਵਿੱਚ ਮਤਲਬ ਉੱਧਰ ਵੀ ਲੋਹੜੀ ਮਨਾਂਦੇ ਆ। ਉੱਧਰ ਵੀ ਜਿੱਦਾਂ ਘਰਾਂ ਵਿੱਚ ਵੀ ਜਾ ਕੇ, ਗੁਰਦੁਆਰੇ ਵੀ ਜਾ ਕੇ, ਮੱਥਾ ਟੇਕਦੇ ਆ। ਓਦਾਂ ਸਾਰਾ ਮਤਲਬ, ਉੱਧਰ ਵੀ ਸੇਮ ਈ ਮਤਲਬ, ਏਦਾਂ ਕਰਦੇ ਆ। ਜਿੱਦਾਂ ਪਹਿਲਾਂ ਆਪਾਂ ਪਾਥੀਆਂ ਵਗੈਰਾ ਬਾਲਣੀਆਂ, ਵਿੱਚ ਜਿੱਦਾਂ ਹੁੰਦਾ ਹੈਗਾ ਸਾਰਾ ਬਾਲਣ ਵਗੈਰਾ ਲੈ ਲਿਆ। ਉਹਨੂੰ ਬਾਲ ਲੈਣਾ, ਤਿੱਲ ਵਗੈਰਾ ਲੈਣੇ, ਮੂੰਗਫਲੀ, ਗੁੜ ਹਾਂਜੀ, ਗੁੜ ਵੀ ਹੁੰਦਾ। ਗੁੜ ਤਾਂ ਜਦੋਂ, ਆਪਣੇ ਇੱਥੇ ਲੋਹੜੀ ਵੇ ਤੋਂ ਪਹਿਲਾਂ ਵੀ ਮੁੰਡਾ ਜਦੋਂ ਹੁੰਦਾ, ਉਦੋਂ ਵੰਡਿਆ ਜਾਂਦਾ। ਫੇਰ ਮੁੰਡੇ ਦੀ ਝੋਲੀ ਵਿੱਚ, ਫੇਰ ਪਾਇਆ ਜਾਂਦਾ ਜਦੋਂ ਲੋਹੜੀ ਟਾਈਮ ਵੀ।
ਹਾਂਜੀ। ਕੀਤਾ ਨੀ।
ਹਾਂਜੀ-ਹਾਂਜੀ, ਵਧੀਆਂ ਬਸ।
ਰੋਟੀ ਖਾ ਲੀ?
ਹਾਂਜੀ-ਹਾਂਜੀ, ਖਾਲੀ-ਖਾਲੀ ਤੁਸੀਂ ਦੱਸੋ ਬਸ।
ਅਸੀਂ ਵੀ ਖਾਲੀ। ਹੁਣ ਦੁਪਹਿਰ ਦੀਆਂ ਰੋਟੀਆਂ ਖਾਣ ਦੀ ਤਿਆਰੀ ਐ ਸਾਡੀ।
ਓਕੇ। ਹੋਰ ਦੱਸੋ ਫਿਰ? ਇਸ ਵਾਰ ਫਿਰ ਤੁਸੀਂ ਲੋਹੜੀ ਅਹ ਲੋਹੜੀ ਮਨਾਉਂਣ ਕਿੱਥੇ ਜਾਣਾ। ਕਿ ਘਰੇ ਈ ਮਨਾਉਂਣੀ ਐ ਫੇਰ।
ਪਹਿਲਾਂ ਘਰੇ ਮਨਾਵਾਂਗੇ ਜੀ। ਫੇਰ ਬਾਹਰ ਜਾਵਾਂਗੇ। ਨਹੀਂ ਜਿਆਦਾ ਹੁਣ ਪੇਲੇ ਬਾਹਰ ਜਾਂਦੇ ਹੁੰਨੇ ਆ ਨਾ।
ਹਾਂਜੀ। ਫਿਰ ਦੂਜੇ ਦਿ, ਮਾਘੀ ਵੇਲੇ ਦੇ ਜਾਂਦੇ ਹੋਣੇ ਤੁਸੀਂ ਫਿਰ। ਹਾਂਜੀ, ਪਹਿਲੇ ਦਿਨ ਤਾਂ ਫਿਰ ਲੋਹੜੀ ਹੁੰਦੀ ਹਨਾ। ਤੇ ਲੋਹੜੀ ਮਨਾ ਕੇ ਫਿਰ ਤੁਸੀਂ ਦੂਜੇ ਦਿਨ ਫਿਰ ਮਾਘੀ ਮਨਾਉਂਣ ਜਾਂਨੇ ਆ।
ਹਾਂ, ਫਿਰ ਮਾਘੀ ਮਨਾ
ਓਕੇ। ਲੋਕੀਂ ਬਹੁਤ ਖੁਸ਼ ਹੁੰਦੇ ਆ। ਉਸ ਦਿਨ ਰੰਗ-ਬਿਰੰਗੇ ਕੱਪੜੇ ਪਾਏ ਹੁੰਦੇ ਆ। ਲੋਕਾਂ ਦੇ ਘਰਾਂ 'ਚ ਪੂਰੀ ਰੌਣਕਾਂ ਹੁੰਦੀਆਂ, ਇਸ ਦਿਨ ਤਾਂ
ਹਾਂਜੀ। ਬਹੁਤ ਰੌਣਕ ਹੁੰਦੀ ਆ। ਰਾਤ ਨੂੰ ਧੂਣੀਆਂ ਲਾਉਂਦੇ ਆ ਨਾ ਫਿਰ
ਹਾਂਜੀ-ਹਾਂਜੀ।
ਖੁੱਲਾ ਥਾਂ ਹੁੰਦਾ। ਇੱਕ ਥਾਂ ਲਾ ਲੈਂਦੇ ਆ। ਸਾਰੇ ਫਿਰ ਆ ਜਾਂਦੇ ਆਂਢੀ-ਗੁਆਂਢੀ ਸਾਰੇ।
ਹਾਂਜੀ-ਹਾਂਜੀ।
ਖੁੱਲ੍ਹੇ ਥਾਂ, ਇੱਕ ਥਾਂ ਲਾ ਲੈਂਦੇ ਨੇ।
ਫੇਰ ਤੁਸੀਂ ਵੀ ਅ ਗਿੱਧਾ ਪਾਉਂਨੇ ਹੁੰਨੇ ਆ। ਫੇਰ ਤੁਸੀਂ ਗਿੱਧਾ ਪਾਉਂਨੇ ਹੁੰਨੇ ਜਿੱਦਾਂ ਜਿੱਦਾਂ ਕਹਿੰਦੇ ਹੁੰਦੇ ਆ, ਸਾਰੇ ਲੋਹੜੀ ਦੇ ਗੀਤ ਗਾ-ਗਾ ਕੇ ਕੁੜੀਆਂ ਵੀ, ਮੁੰਡੇ ਵੀ, ਸਾਰੇ ਮਤਲਬ ਬਜ਼ੁਰਗ, ਸਾਰੇ ਗਿੱਧਾ ਪਾਉਂਦੇ ਆ। ਆਲੇ-ਦੁਵਾਲੇ ਮਤਲਬ ਉਹ ਲੋਹੜੀ ਦੇ ਸੱਤ ਜਿੱਦਾਂ ਕਿ ਕਹਿੰਦੇ ਹੁੰਦੇ, ਫੇਰੇ ਹੁੰਦੇ ਉਹਨੂੰ ਕਹਿੰਦੇ ਮੇ ਆ
ਹਾਂ ਫਿਰ, ਹਾਂ ਫਿਰ ਬਾਂਹ ਫੜ
ਹੈਲੋ। ਹੈਲੋ।